ਹੈਲੋ।
ਹੈਲੋ।
ਸਤਿ ਸ਼੍ਰੀ ਕਾਲ ਜੀ।
ਸਤਿ ਸ੍ਰੀ ਕਾਲ ਭੈਣ ਜੀ।ਹੋਰ ਸੁਣਾਓ, ਠੀਕ ਹੋ ਤੁਸੀਂ?
ਹਾਂਜੀ-ਹਾਂਜੀ ਬੜਾ ਚਿਰ ਹੋ ਗਿਆ ਸੀ, ਮੈਂ ਤੁਹਾਨੂੰ ਤਾਂ ਬੌਤ ਈ ਯਾਦ ਕਰਦੀ ਪਈ ਸੀ। ਮੈਂ ਕੈ ਕਿੰਨੇ ਦਿਨ ਹੋਗੇ ਭੈਣ ਜੀ ਨੇ ਗੱਲ ਈ ਨੀ ਕੀਤੀ।
ਹਾਂਜੀ ਬਸ ਮੈਂ ਵੀ ਹੁਣੇ ਥੋੜਾ ਫਰੀ ਹੋਈ ਸੀ, ਮੈਂ ਕਿਆ ਚਲੋ ਫੋਨ-ਫੋਨ ਕਰ ਲਾ ਮੈਂ ਤਾਨੂੰ। ਤਾਂ ਕਰਕੇ ਮੈਂ ਹੁਣ ਤਾਨੂੰ ਫ਼ੋਨ ਮਿਲਾਯੈ, ਹੋਰ ਤੁਹਾਡੇ ਬੱਚੇ ਘਰ ਬਾਰ ਸਭ ਠੀਕ ਨੇ? ਹੇ
ਹਾਂਜੀ-ਹਾਂਜੀ ਸਭ ਵਧੀਆ ਏ, ਬਸ ਗਰਮੀ ਬੌਤ ਪੈ ਰਹੀ ਏ। ਗਰਮੀ ਦੇ ਕਾਰਨ ਬਸ ਬੱਚੇ ਵੀ ਆੰਦੇ ਕੰਮ ਤੋਂ ਆਦੇ ਘਬਰਾਏ ਹੋਏ ਆਦੇ ਆ। ਬਸ ਦਵਾ ਦਵ ਫੇਰ ਓਨਾਂ ਨੂੰ ਕੋਈ ਨਿੰਬੂ ਪਾਣੀ ਦੇ, ਕਦੀ ਕੁਛ ਦੇ।
ਹਾਂਜੀ, ਤੁਹਾਡੇ ਤੇ ਬੱਚੇ ਲੇਟ ਹੀ ਆਂਦੇ ਹੋਣੇ ਨੇ।
ਹਾਂਜੀ-ਹਾਂਜੀ ਲੇਟ ਹੀ ਆਦੇ ਨੇ, ਬਸ ਨੌ ਸਾਢੇ ਨੌ ਤੋਂ ਫਰੀ ਹੁੰਦੇ ਕੰਮਾਂ ਤੋਂ। ਫੇਰ ਥੋੜ੍ਹੀ ਦੇਰ ਕੈੰਦੇ ਮੰਮਾ ਅਸੀਂ ਬਾਜ਼ਾਰ ਘੁੰਮ ਕੇ ਆਵਾਂਗੇ ਤੁਸੀਂ ਟੈਂਸ਼ਨ ਨਾ ਲੈਣਾ। ਕਿ ਅਸੀਂ ਏਧਰ ਉਧਰ ਆ, ਫੇਰ ਮੈਂ ਤੇ ਫੇਰ ਤਾਨੂੰ ਪਤਾ ਈ ਏ। ਮੈਂ ਮਾਂ ਵਾਂ, ਮਾਂ ਨੂੰ ਤੇ ਚਿੰਤਾ ਲੱਗ ਈ ਜਾਂਦੀ ਏ, ਕਿ ਕਿੱਧਰ ਗਏ ਬੱਚੇ ਕਿ ਕਿਦੱਰ ਨਈਂ।
ਸਾਡੇ ਤੇ ਨੌ ਵਜੇ ਤੱਕ ਪਿੰਡਾਂ ਚ ਤੇ ਸਾਰੇ ਸੌ ਵੀ ਜਾਂਦੇ ਨੇ ਮੈਨੂੰ ਅੱਜ ਨੀਂਦ ਨੀ ਆ ਰੀ ਸੀ। ਮੈਂ ਕਿਆ ਚਲੋ ਤਾਨੂੰ ਫੋਨ ਕਰਾਂ।
ਹਾਂ, ਤੇ ਮੈਂ ਤੇ ਔਨਾਂ ਨੂੰ ਕਈ ਵਾਰੀ ਕੇਆ, ਮੈਂ ਕਿਆ ਔ ਆਂਟੀ ਦੇ ਬੱਚੇ ਐਨਾ ਮੈਂ ਕਈ ਵਾਰੀ ਫੋਨ ਕਰਦੀ ਆਂਟੀ ਨੂੰ, ਤੇ ਆਂਟੀ ਨੂੰ ਮੈਂ ਪੁੱਛਾਂਗੀ ਔ ਬੱਚੇ ਕੀ ਕਰਦੇ? ਤੇ ਕੈਣਗੇ ਸੋਂਗੇ ਆ।
ਹਾਂ ਸਾਡੇ ਤੇ ਪਿੰਡਾਂ ਚ ਕੀ ਕਿੱਥੇ ਹਾਂ ਬਾਜ਼ਾਰ ਜਾਣ ਵਸਤੇ ਤੇ ਸ਼ ਸੈ਼ਰਾਂ ਚ ਜਾਣਾ ਪੈਂਦਾ, ਫੇਰ ਬੱਚੇ ਸੋ ਸੂ ਜਾਂਦੇ ਨੇ, ਫੋਨ ਦੇਖ ਲੈਂਦ ਦਿਨੇ ਬਸ ਆਹੀ ਤਾਂ ਕਰਕੇ ਤਥ ਤੇ ਸਭ
ਹਾਂ-ਹਾਂ ਮੈਂ ਉਹੀ ਨਾ ਮੈਂ ਕਿਹਾ ਸੀ ਮੈਂ ਕਿਆ ਵੀ ਉਹ ਆਂਟੀ ਪਿੰਡ ਵਿੱਚ ਈ ਰਹਿੰਦੀ ਏ ਵੀ ਕਿੰਨੀਆਂ-ਕਿੰਨੀਆਂ ਵਧੀਆ ਚੀਜ਼ਾਂ ਬਣਾਦੀ ਏ। ਸਟੇਟਸ ਤੇ ਪਾਂਦੀ ਮੈਂ ਕਿਹਾ ਆਂਟੀ ਚੀਜ਼ਾਂ, ਮੈਂ ਕਿਹਾ ਤੁਸੀਂ ਇਨੀਆਂ-ਇੰਨੀਆਂ ਮਹਿਗ ਚੀਜ਼ਾਂ ਬਜ਼ਾਰੋਂ ਖਾ ਕੇ ਆਦੇ ਔ ਫੇਰ ਤੁਸੀਂ ਬਿਮਾਰ ਵੀ ਪੈ ਜਾਂਦੇ ਔ ਪਚਦੀ ਵੀ ਨੀ। ਤੇ ਮੈਂ ਤਾਂ ਆਂਟੀ ਨੂੰ ਪੁੱਛਾਂਗੀ ਕਿ ਅ ਤੁਸੀਂ ਭੈਣ ਜੀ ਚੀ ਜਾ ਕੇ ਬਣਾਇਆ ਮ ਤੇ ਬਜਾਰੋਂ ਖਾ ਕੇ ਆਂਦੇ ਆ ਲੈ ਕੇ ਵੀ ਆਂਦੇ ਆ ਮੈਨੂੰ ਤਾਂ ਪਸੰਦ ਈ ਨੀ ਕਿਸੇ ਕੰਮ ਦਾ ਪੀਜਾ ਨੀ ਹੁੰਦਾ।
ਹਾਂਜੀ ਸਾਨੂੰ ਪਿੰਡ ਚ ਫੇਰ ਅਸੀਂ ਦੋ ਘੰਟੇ ਲਾ ਕੇ ਤੇ ਸ਼ਹਿਰ ਚ ਜਾਈਏ ਫੇਰ ਕਿਤੇ ਚੀਜ਼ ਲਿਆਈਏ ਇਸ ਕਰਕੇ ਆਪ ਸ ਤੇ ਯੂਟੀਊਬ ਤੇ ਯੂਟੀਊਬ ਤੇ-ਤੇ
ਕੋਈ ਨਾ ਕੋਈ ਰੈਸਪੀ ਕੋਈ ਚੀਜ਼ ਟਰਾਂਈ ਕਰਦੇ ਈ ਆ ਕਿ ਟਰਾਈ ਕਰਕੇ ਵੇਖਦੇ ਕਿ ਵਧੀਆ ਬਣ ਜੇ ਫਿਰ ਬੱਚੇ ਖਾ ਲੈਂਦੇ ਨੇ।
ਪੀਕ ਪਾ ਦਿੰਦੇ ਹਨ ਨਾ ਪੀਕ ਪਾਂਦੇ ਤ ਸਾਡੇ ਬੱਚੇ ਹੈਡਮੇਡ ਲਿਖ ਦਿੰਦੇ ਨਾਲ ਤਾਂ ਮੈਂ ਕਿਆ ਵੀ ਇਹ ਖਾਣ ਪੀਜਾ ਨਿਆਣਿਆਂ ਨੇ ਕੀ ਬਣਾਇਆ ਅੱਜ ਮ ਪੀਜ਼ਾ ਬਣਾਇਆ ਈ ਅੱਜ ਆਹ ਬਣਾਇਆ ਈ। ਮੈਂ ਕਿਆ ਚੱਲ ਮੈਂ ਨਾ ਕਵਾਂਗੀ। ਕੀ ਮੈਂ ਪੁੱਛਾਂਗੀ ਭੈਣ ਜੀ ਤੁਸੀਂ ਪੀਜ਼ਾ ਕਹਿੰਜ ਬਣਾਉਂਦੇ ਓ ਜਰਾ ਸਾਨੂੰ ਵੀ ਦੱਸਦੋ। ਮੈਂ ਵੀ ਘਰ ਬਣਾਲਾ ਕਰਾਂਗੀ। ਘਰ ਦਾ ਬਣਿਆ ਤੇ ਮੈਂ ਖਾ ਵੀ ਲਵਾਂਗੀ।
ਹਾਂਜੀ-ਹਾਂਜੀ ਬੱਚਿਆਂ ਨੂੰ ਵੀ ਖਵਾਈ ਦੇ ਖਵਾ ਦੋ। ਘਰ ਦੇ ਬਣੇ ਖਵਾਣ ਆਪਾਂ ਤੇ ਜਿਆਦਾਤਰ ਚੀਜ਼ਾਂ ਘਰ ਈ ਬਣਾਨੇ ਆ। ਸਾਡੇ ਕੋਲੋਂ ਔ ਹੈਗਾ ਇੱਕ ਇਹ ਫੇਰ ਫਰਾ ਲੈਂਨੇ ਆਂ, ਬਾਜ਼ਾਰ ਜਾਂਦੇ ਈ ਨੀ ਬਹੁਤ
ਹਾਂ ਇਹ ਫਾਇਰ ਤੇ ਮੈਨੂੰ ਵੀ ਮੇਰੇ ਮਰੀ ਚਾਚੀ ਤੱੱਚ ਨੇ ਗਿਫਟ ਕੀਤਾ ਸੀ ਪਿੱਛੇ ਜੇ ਮੈਂ ਆਪਣੇ ਨਵੇਂ ਘਰ 'ਚ ਗਈ ਸੀ ਨਾ ਤੇ ਮੇਰੀ ਚਾਚੀ ਸੱਸ ਨਾ ਮੈਨੂੰ ਗਿਫਟ ਕੀਤਾ ਕੀਤਾ ਸੀ ਬਸ ਬੱਚੇ ਅਮ ਤਾਨੂੰ ਪਤਾ ਫਿਰ ਮੁੰਡੇ ਕਿੱਥੇ ਬਣਾਦੇ ਗ ਉਹ ਤਾਂ ਬਾਜ਼ਾਰੋਂ ਈ ਚੀਜ਼ਾਂ ਚੁੱਕ ਲਿਆਦੇ ਆ।
ਹਾਂਜੀ ਨਹੀਂ ਅਸੀਂ ਤੇ ਇਹੀ ਯੂਜ ਕਰਦੇ ਆ। ਹਾਂਜੀ ਪਤਾ ਉਹ ਤੁਸੀਂ ਮਤਲਬ ਕਿ ਜੇ ਵੈਸੇ ਤਾਂ ਮੈਂ ਤੇ ਆਟੇ ਦਾ ਬਣਾਇਆ ਸੀ ਆਟੇ ਦਾ ਟਰਾਈ ਕੀਤਾ ਸੀ ਅੱਛਾ ਆਟੇ ਦਾ ਪੇੜਾ ਲੈ ਕੇ ਵਿੱਚ ਥੋੜਾ ਸੋਡਾ ਜਾਂ ਈਸਟ ਵਗੈਰਾ ਪਾ ਕੇ ਸਾਡੇ ਤੇ ਵੈਸੇ ਜੋ ਸਮਾਨ ਲੇਬਲ ਹੋਏ ਉਈ ਯੂਜ ਕਰਨਾ ਪੈਂਦਾ ਏ।
ਹਾਂਜੀ-ਹਾਂਜੀ ਪਰ ਪਿੰਡ ਚ ਤਾਂ ਏ ਈ ਏਨਾ
ਥੋੜਾ ਉਹਚ ਅ ਫੂਕ ਨਾ ਉਹਚ ਹੋਲ ਕਰਕੇ ਤੇ ਥੋੜ੍ਹੀ ਕੱਚਾ ਪੱਕਾ ਗੈਸ ਤੇ ਸੇਕ ਲਿਆ ਸੀ। ਫੇਰ ਉਹ ਤੇ ਜਿਹੜੀ ਜਿਹੜੀ ਸੋਸ ਘਰ ਪਈ ਸੀ। ਟਮੈਟੋ ਕੈਚਪ ਸੀ ਗ੍ਰੀਨ ਸੀ ਪੀਜ਼ਾ ਵਾਰੀ ਤੇ ਕੋਈ ਹੈ ਨੀ ਸੀ। ਓਈ ਲਗਾ ਕੇ ਤੇ ਉੱਤੇ ਵੈਜੀਟੇਬਲਸ
ਅੱਛਾ ਉਹ ਨਹੀਂ-ਨਹੀਂ ਇੱਕ ਮਿੰਟ ਇੱਕ ਮਿੰਟ ਮੈਂ ਦੱਸੋ ਮਤਲਬ ਕਿ ਉਹਨੂੰ ਆਪਾਂ ਪਹਿਲਾਂ ਗੈਸ ਦੇ ਉੱਤੇ ਬਣਾ ਰੋਟੀ ਨੂੰ ਰੋਟੀ ਵਾਂਗੂਈ ਹੁੰਦਾ ਮੈਨੂੰ ਮੋਟੀ ਥੋੜੀ ਮੋਟੀ-ਮੋਟੀ ਰੋਟੀ ਹੋ ਗਈ।
ਤੇ ਮੋਟੀ ਥੋੜੀ ਰੋਟੀ ਥੋੜੇ ਹੋਲ ਘਰ ਦੋ ਫੂਕ ਨਾ ਸਾਰੀ ਤੇ ਸ ਦਿੱ ਤੇ ਉਹਨਾਂ ਨੂੰ ਡਰਾਣਾ ਨਹੀਂ ਇਹ ਕੁਛ ਕੀ ਕੁਛ ਨੀ ਲਗਾਣਾ
ਨਹੀਂ ਨਹੀਂ ਜਿਹੜੇ ਅਸੀਂ ਹੋਲ ਕਰਨੇ ਆ ਉ ਜਦ ਮਤਲਬ ਕਿ ਚੱਕਲੇ ਤੇ ਪਹੀ ਤੇ ਕਰ ਨਿਆ
ਹਾਂਜੀ ਚੱਕਲੇ ਹਾਂਜੀ ਨਹੀਂ ਨਹੀਂ ਨਹੀਂ ਚੱਕਲੇ ਤੇ ਰੱਖ ਲਓ ਤੁਸੀਂ ਕਿਸ ਚਕਲੇ ਤੇ ਹੀ ਸਲੈਬ ਤੇ ਜਾਂ ਕਿਸੇ
ਹਾਂ ਮਤਲਬ ਜਦੋਂ ਆਪਾਂ ਜਿਵੇਂ ਰੋਟੀ ਵਿਹਣੀ ਹੈ ਮਤਲਬ
ਹਾਂਜੀ ਹਾਂਜੀ ਹਾਂਜੀ
ਅੱਛਾ ਫਿਰ ਹੋਲ ਕਰਕੇ ਉਹਨੂੰ ਤਵੇ ਤੇ ਪਾ ਦੇਣਾ
ਹਾਂਜੀ ਹਾਂਜੀ ਫਿਰ ਉਹ ਦੇਤੇ ਸੋਸ
ਅੱਛਾ ਜਿਹੜੀ ਸੋਸ ਲਾਣੀ ਉਹ ਤਵੇ ਰਸ ਤ ਮਤਲਬ ਤਵੇ ਭਾਈ ਇਧਰ ਲਾਣੀ
ਇੱਕ ਪਲੇਟ ਦੇ ਉੱਤੇ ਕਰੋ ਨਾ ਸਾਰਾ ਕੁਛ ਇੱਕ ਪਲੇਟ ਦੇ ਉੱਤੇ ਕਰੋ ਸੋਸ ਵੈਸੇ ਤਾਂ ਪੀਜ਼ਾ ਸੋਸ ਵਗੈਰਾ ਲੱਗਦੀਆਂ ਨੇ ਤੰਦੂਰੀ ਨੋਨ ਲੱਗਦੀਆਂ ਨੇ ਮੇਰੇ ਕੋਲ ਅੱਜ ਹੈ ਨੀ ਸੀ ਬਸ ਮੈਂ ਸੋਸ ਤੇ ਮਿਊਨੀ ਲਗਾ ਕੇ
ਹਾਂਜੀ
ਤੇ ਤੇ ਉਹ ਜਗਾ ਤੇ ਸਬਜ਼ੀਆਂ ਪਨੀਰ ਪਾ ਕੇ ਚੀਜ਼ ਹਾਂ ਕਰ ਲਓ ਤੇ ਇੱਕ ਦੇਖ ਕੇ ਏਅਰ ਫਰਾਇਰ ਕਰਲੋ ਮੈਂ ਤੇਲ ਫਰਾਇਰ ਕੀਤਾ ਸੀ
ਅੱਛਾ ਜਿਹੜਾ ਤੁਸੀਂ ਏਅਰ ਫਰਾਇਰ ' ਜਦੋਂ ਮਤਲਬ ਕਿ ਉਸ ਚੀਜ਼ ਨੂੰ ਤੁਸੀਂ ਰੱਖ ਦਿੱਤਾ ਅੰਦਰ ਤੇ ਕਿੰਨੇ ਕਿੰਨੇ ਮਿੰਟ ਲਈ ਉਹਨੂੰ ਮਾਈ ਕਰਨਾ ਹੈ
ਦੇਖੋ ਜੀ ਚੀਜ਼ ਦੇ ਹਿਸਾਬ ਨਾਲ ਮ ਹੁਣ ਪੀਜ਼ਾ ਜਿਹੜਾ ਹੁੰਦਾ ਜਲਦੀ ਵੀਕ ਹੋ ਜਾਂਦਾ ਇਹਨੂੰ ਮੈਂ ਪੰਜ ਮਿੰਟ ਵਾਸਤੇ ਨਾ ਇੱਕ ਸੌ ਅੱਸੀ ਡਿਗਰੀ ਦੇ ਟੈਂਪਰੇਚਰ ਉੱਤੇ ਰੱਖਿਆ ਸੀ। ਹਾਂਜੀ, ਚਲੋ ਤੁਹਾਨੂੰ ਤੇ ਬਹੁਤ ਸੌਖੇ ਤੁਸੀਂ ਕੁਛ ਵੀ ਮੰਗਵਾ ਵੀ ਸਕਦੇ ਹੋ ਓਨਲਾਈਨ
ਪਤਾ ਕੀ ਮੈਨੂੰ ਤਾਂ ਖੁਦ ਨੂੰ ਬੜਾ ਸ਼ੌਂਕ ਹੈ ਕਿ ਮੈਂ ਚੀਜ਼ਾਂ ਨਾ ਆਪ ਬਣਾਵਾਂ ਘਰ ਬਣਾਵਾਂ ਔਰ ਮੈਂ ਖਵਾਵਾਂ ਵੀ ਲੇਕਿਨ ਬੱਚੇ ਲੈਣਦੇ ਨੇ ਚੁੱਕ ਲਿਆਂਦੇ ਨੇ ਮੰਮੀ ਮੈਂ ਪੀਜ਼ਾ ਲਿਆ ਆਇਆ ਵਾਂ, ਮੰਮੀ ਮੈਂ ਚੌਮਿਨ ਲਿਆਇ ਵਾ, ਅੱਜ ਮੈਂ ਨਾ ਅੱਜ ਮੈਂ ਵੀ ਫੋਨ ਤੇ ਵੇਖਦੀ ਪਈ ਸੀ ਕਿ ਗੁਰਦੁਆਰੇ ਦੇ ਵਿੱਚ ਚੌਮਿਨ ਲਾ ਰਹੇ ਸੀ। ਪਤਾ ਨੀ ਕਿਹੜੇ ਗੁਰਦੁ ਮਤਲਬ ਵੀਡੀਓ ਵੇਖੀ ਆ ਰਹੀ ਸੀ। ਫੋਨ ਚੀ, ਮਤਲਬ ਕਿ ਉਹਨਾਂ ਨੇ ਇੱਕ ਵੱਡਾ ਸਾਰਾ ਕੜਾਇਆ ਰੱਖਿਆ ਦਾ ਸੀ। ਉਹਦੇ ਚ ਚੌਮਿਨ ਪਾਉਂਦੇ ਸੀ। ਚੋਮਿਨ ਪਾ ਕੇ ਫਿਰ ਉਹ ਦੂਸਰੀ ਕੜਾਹੀ ਵਿੱਚ ਉਹਨਾਂ ਨੇ ਗਾਜਰ ਸ਼ਿਮਲਾ ਮਿਰਚ, ਪਿਆਜ਼ ਉਹ ਜਿਹੜੀ ਸੰਤਰੀ ਦੀ ਗਾਜਰ ਹੁੰਦੀ ਉਹ ਪਾਈ ਸਭ ਪਾ ਕੇ ਨਾ ਮਤਲਬ ਬਹੁਤ ਵਧੀਆ ਬਣਾ ਕੇ ਨਾਲ ਉਹਨਾਂ ਨੇ ਜਿਵੇਂ ਸਾਨੂੰ ਉਥੇ ਲੰਗਰ ਹਾਲ ਵਿੱਚ ਤਿੰਨ ਤਿੰਨ ਤਰ੍ਹਾਂ ਦੇ ਥਾਲ ਮਿਲਦੇ ਨੀ ਕਟੋਰੀਆਂ ਵਾਲੇ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਉਹ ਚੌਮਿਨ ਪਾਏ ਔਰ ਸਾਥ ਵਿੱਚ ਇੱਕ ਇੱਕ ਸਾਰੀ ਸੰਗਤ ਨੂੰ ਕੋਲਡ ਡਰਿੰਕ ਵੀ ਦਿੱਤੀ ਪਤਾ ਨਹੀਂ ਕਿਹੜਾ ਗੁਰਦੁਆਰਾ ਵਖਾਂਦੇ ਪਏ ਸੀ ਮੈਂ ਗੁਰਦੁਆਰਾ ਪੜਿਆ ਵੀ ਸੀ ਮੇਰੇ ਦਿਮਾਗ ਚ ਨਿਕਲ ਗਿਆ ਕੋਈ ਪੰਜਾਬ ਦਾ ਹੀ ਗੁਰਦੁਆਰਾ ਸੀ ਤੇ ਦੇਖੋ ਲੋਕੀ ਗੁਰਦੁਆਰਿਆਂ ਦੇ ਵਿੱਚ ਵੀ ਮਤਲਬ ਕਿ ਚਲੋ ਜੀ ਆਪਣੇ ਹੱਥ ਹੀ ਬਣਾਈ ਚੀਜ਼ ਜੱਟ ਲੋਕ ਸੀ ਜਿਹੜੇ ਬਣਾ ਰਹੇ ਸੀ
ਹਾਂਜੀ ਹਾਂਜੀ ਜ਼ਿਆਦਾ ਅਸੀਂ ਤੇ ਵੇਖੋ ਜੀ ਸ ਸਾਨੂੰ ਸ਼ਹਿਰ ਬਹੁਤ ਦੂਰ ਪੈਂਦਾ ਅਸੀ ਤੇ ਘਰ ਹੀ ਬਣਾਉਂਦੇ ਹਾਂ ਕਦੇ ਕਿਤੇ ਬਹੁਤ ਜ਼ਰੂਰੀ ਸਮਾਨ ਲਿਆਣਾ ਪਏ ਤਾਂ ਅਸੀ ਸ਼ਹਿਰ ਜਾਂਦੇ ਆਂ। ਫੇਰ ਸਾਨੂੰ ਐਕਟਿਵਾ ਵੀ ਨੀ ਚਲਾਣੀ ਆਂਦੀ ਕੁੱਛ ਤੇ ਇੰਤਜ਼ਾਰ ਹੀ ਕਰਨਾ ਪੈਂਦਾ ਬਾਜ਼ਾਰ ਜਾਣ ਵਾਸਤੇ ਸਾਡੇ ਤੇ ਨੇੜੇ ਹੀ ਪੈਂਦਾ ਬਿਲਕੁਲ
ਸਾਡੇ ਇਹੀ ਤਾਂ ਕੰਮ ਹੀ ਏ, ਬਾਜ਼ਾਰ ਨੇੜੇ ਪੈਂਦਾ ਏ ਬੱਚੇ ਕਹਿਣਗੇ ਪੰਜ ਮਿੰਟ ਨੂੰ ਆਣੇ ਆ, ਦਸ ਮਿੰਟ ਨੂੰ ਆਣੇ ਆ। ਅਸੀਂ ਇੱਥੇ ਖੜੇ ਆ, ਅਸੀਂ ਕੁਲਫੀ ਵਾਲੇ ਕੋਲ ਖੜੇ ਆ। ਬਸ ਇਹੀ ਕੁੱਛ ਲਾਸਟ ਵਿੱਚ ਇਹਨਾਂ ਨੂੰ ਪਤਾ ਤਾਂ ਮੈਨੂੰ ਚੋਕਲੇਟ ਵਾਲੀ ਕੁਲਫ਼ੀ ਪਸੰਦ ਮੇਰੇ ਲਈ ਚੋਕਲੇਟ ਵਾਲੀ ਕੁਲਫੀ ਲੈਣਗੇ।
ਹਾਂ ਬਸ ਅੱਛਾ ਬੱਚੇ ਫੇਰ ਤਨੂੰ ਲਾਲਚ ਦੇ ਦਿੰਦੇ ਨੇ।
ਹਾਂ ਬੱਚਿਆਂ ਮਤਲਬ ਕਿ ਉਹ ਕਹਿੰਦੇ ਨੀ ਮਿੱਠੀ ਗੋਲੀ
ਹਾਂਜੀ -ਹਾਂਜੀ।
ਮਾਂ ਨੂੰ ਮਿੱਠੀ ਗੋਲੀ ਦਿੰਦੇ ਨੇ ਕਿ ਹੁਣ ਮੰਮੀ ਨੂੰ ਅਸੀਂ ਚੌਕ ਚੌਕਲੇਟ ਵਾਲੀ ਕੁਲਫੀ ਲਿਆਦਾ ਗੇ ਹੁਣ ਮੰਮੀ ਆਪਣੇ ਆਪ ਨੀ ਕੁਛ ਕਹੇਗੀ। ਹੁਣ ਫੇਰ ਕਹਿ ਦੇਣਗੇ, ਮੰਮੀ ਚੋਕਲੇਟ ਵਾਲੀ ਮੈਂ ਕੁਲਫੀ ਵਾਲੀ ਦੁਕਾਨ ਦੇ ਨਾ ਭੀੜ ਸੀ ਮੈਂ ਭਾਈ ਕਹਿੰਦੇ। ਦੋ ਮਿੰਟ ਰੁਕ ਜਾਓ, ਫੇਰ ਤੁਹਾਨੂੰ ਦਿੰਨੇ ਹਾਂ।
ਹਾਂਜੀ
ਹਾਂ ਵੇਖਲੋ ਨਿਆਣੇ ਅੱਜ ਕੱਲ੍ਹ ਦੇ
ਹਾਂਜੀ-ਹਾਂਜੀ, ਬੱਚਿਆਂ ਨੂੰ ਪਤਾ ਹੈ ਨਾ ਕਿ ਫੇਰ ਮੰਮੀ ਨੇ ਡਾਂਟਣਾ ਤੇ ਫੇਰ ਉਹਨਾ ਨੇ ਘਰ ਵਾਸਤੇ। ਕੋਈ ਚੀਜ਼ ਵੀ ਤੇ ਲੈ ਕੇ ਜਾਣੀ ਹੋਈ ਹੈ।
ਹਾਂਜੀ-ਹਾਂਜੀ-ਹਾਂਜੀ, ਈ ਬਈਆ ਨੇ।
ਹਾਂਜੀ,
ਹਾਂ ਫਿਰ ਮੈਂ ਖੁਸ਼ ਹੋ ਜਾਂਦੇ ਹਾਂ, ਕਿ ਬੱਚਿਆਂ ਨੂੰ ਆਪਣੀ ਮਾਂ ਦਾ ਤਾਂ ਖਿਆਲ ਹੈ। ਰਹਿਣਾ ਵੀ ਆਪਣੀ ਮਾਂ ਦਾ ਵੀ ਖਿਆਲ ਕਰਨਾ ਹੈ।
ਹਾਂਜੀ-ਹਾਂਜੀ, ਬਿਲਕੁਲ ਜੀ ਨਹੀਂ ਤੇ ਅੱਜ-ਕੱਲ ਦੇ ਬੱਚੇ ਬੜੇ ਖਰਾਬ ਵੀ ਹੁੰਦੇ ਨੇ ਸਾਡੇ ਤੇ ਚਲੋ ਸਹੀ ਨੇ ਵੇਖਦੇ, ਹਾਂ ਮੈਂ ਬਹੁਤ ਖ਼ਰਾਬ ਬੱਚੇ ਵੀ ਹੁੰਦੇ ਨੇ ਆਪਣੇ ਮਾਂ ਬਾਪ ਕਹਿਣੇ ਚ ਨੀ ਹੁੰਦੇ
ਹਾਂਜੀ ਹਾਂਜੀ ਬੜੇ ਬਤਮੀੇਜ਼ ਬੱਚੇ ਬਹੁਤ ਹੀ ਜ਼ਿਆਦਾ ਕਿਸੇ ਵੇਲੇ ਕਹਨੀ ਆ ਹੈ, ਆ ਮੁੰਡੇ ਦੀ ਮਾਂ ਤੇ ਇੰਨੀ ਚੰਗੀ ਹੈ। ਤੇ ਇਹ ਪਤਾ ਨੀ ਭੈੜਾ ਕਿਤੇ ਤੇ ਨਿਕਲਿਆ।
ਅੱਜ-ਕੱਲ੍ਹ ਜਿਹਾ ਥੋੜ੍ਹਾ ਕਸੂਰ ਫੋਨਾਂ ਦਾ ਵੀ ਐ। ਫੋਨ ਤੇ ਬੱਚੇ ਦੇਖਦੇ ਨੇ,
ਚਾਹੀਦਾ, ਬੱਚੇ ਨਾ ਅੱਜ ਕੱਲ੍ਹ ਕੁਛ ਕੁੜੀਆਂ ਦੇ, ਵਿੱਚ ਪਿੱਛੇ ਲੱਗ ਕੇ, ਕੁਛ ਫੋਨਾਂ ਨੇ ਬੇੜਾ ਗਰਕ ਕੀਤਾ ਹੈ ਬਸ ਕਿ ਦੱਸੀਏ ਆ ਤੁਹਾਨੂੰ
ਬਸ, ਇੱਦਾਂ ਹੀ ਤੁਸੀਂ ਸਾਨੂੰ, ਯਾਦ ਕਰਦੇ ਰਿਹਾ ਕਰੋ
ਹਾਂਜੀ-ਹਾਂਜੀ ਮੈਨੂੰ ਵੀ ਏ, ਮੈਨੂੰ ਵੀ ਮੈਨੂੰ ਵੀ ਬੜਾ ਚੰਗਾ ਲੱਗਦਾ, ਤੁਹਾਡੇ ਨਾਲ ਗੱਲ
ਹਾਂਜੀ-ਹਾਂਜੀ ਮੈਂ ਓ ਤਾਂ ਕਹਿੰਨੀਂ ਆ, ਮੈਂ ਕਿਹਾ, ਮੈਂ ਆਂਟੀ ਕੋ ਸਿੱਖਾਂਗੀ ਜੀ ਕਹਿੰਦਾ ਮੰਮੀ ਜੀ ਤੁਸੀਂ ਆਪਣੇ ਲਈ ਬਣਾ ਲੈਣਾ ਫਿਰ ਮੈਂ ਕਿਹਾ, ਫਿਰ ਤੁਸੀਂ ਮੰਗਣਾ ਨਾ ਮੇਰੇ ਕੋਲ ਚਲੋ ਜੀ, ਚੰਗਾ ਜੀ, ਫੇਰ ਕਰਓ ਫੋਨ ਮੈਨੂੰ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ